ਹੈਂ-
ਕਿਉ ਕੀਤਾ? ਹੈਲੋ, ਹੈਲੋ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਹੋਰ ਕੀ ਹਾਲ ਚਾਲ?
ਬਸ, ਹੁਣ ਥੋੜ੍ਹਾ ਜਿਹਾ ਰਿਲੈਕਸ ਹੋਈ ਸੀ, ਥੋੜ੍ਹਾ ਬੈਠੀ ਹ ਅਤੇ ਥੋੜੇ ਜਹੇ ਸਵੇਰ ਦਾ ਜਿਹੜਾ ਬੀਜੀ ਰੂਟੀਨ ਹੁੰਦਾ, ਹੁਣ ਥੋੜਾ ਫਰੀ ਹੋਈ ਸੀ ਤੇ ਬੈਠੀ ਸੀ, ਰਿਲੈਕਸ ਹੋਈ ਸੀ। ਤੁਸੀਂ ਕੀ ਕਰ ਰਹੇ ਹੈ?
ਬਸ ਮੈਂ ਵੀ ਕੁਛ ਨ, ਬਸ ਕਰਦੇ ਕੰਮ ਉਹੀ, ਇੱਕ ਤੇ ਮੌਸਮ ਇੰਨਾ ਖ਼ਰਾਬ ਹੋਇਆ ਪ' ਕਦੀ ਮੀਂਹ ਆ ਜਾਂਦਾ ਹੈ, ਕਦੀ ਹਟ ਜਾਂਦਾ ਹੈ, ਉਹਦੇ ਕਰਕੇ ਨਾ ਇੱਕਦਮ ਹਮਿਨਿਟੀ ਜਿ ਹੋਈ ਪਈ ਹੈ, ਹੂੰਮਸ ਹੋਈ ਪਈ ਹੈ।
ਹਾਂਜੀ-ਹਾਂਜੀ, ਉਹ ਮੌਸਮ ਦਾ ਤੇ ਮੈਂ ਤੁਹਾਡਾ ਮੰਨਨੀ ਹਾਂ, ਬਹੁਤ ਸਹਿਮਤ ਹਾਂ ਕਦੀ ਇਤਨੀ ਹਿਊਮਿਡਿਟੀ ਇੱਕਦਮ ਹਿਊਮਸ, ਕਦੀ ਇੱਕਮ ਡਰਾਾਈ ਕਲਾਈਮੇਟ ਬਹੁਤ ਗਰਮੀ ਹੋ ਜਾਂਦੀ ਹੈ ਪਤਾ ਨੀ, ਉਸਦੇ ਨਾਲ ਸਾਡਾ ਸੁਭਾਅ ਵੀ ਪੂਰਾ ਚਿੜਚਿੜਾ ਹੋ ਜਾਂਦਾ ਵ', ਮੌਸਮ ਹੀ ਅਜੀਬ ਹੋਇਆ ਪਿਆ ਵੈ।
ਬਹੁਤ ਜ਼ਿਆਦਾ, ਕਿਉਂਕਿ ਹਾਲੇ ਬਰਸਾਤਾਂ ਚਾਲੂ ਨੀ ਹੋਈਆਂ ਨਾ ਪੂਰੀਆਂ ਕਰਕੇ ਤੇ' ਇੱਕਦਮ ਤੁਸੀ ਅੱਜ ਵੀ ਇਹਦੀ ਸੀ, ਇੰਨੀ ਤਿੱਖੀ ਧੁੱਪ ਸੀਗੀ ਉਹ ਇੱਕਦਮ ਮੀਂ ਆਇਆ ਉਹ ਫੇਰ ਉਸ ਤੋਂ ਵੀ ਜ਼ਿਆਦਾ ਤਿੱਖੀ ਧੁੱਪ ਹੋ ਗਈ, ਉਹ ਹੋਰ ਜ਼ਿਆਦਾ ਗਰਮੀ ਹੋ ਗਈ।
ਹਾਂਜੀ, ਬਿਲਕੁਲ-ਬਿਲਕੁਲ, ਇਹ ਪਤਾ ਨੀ ਕਿਉਂ ਇਸ ਇਸ ਤਰ੍ਹਾਂ ਹੋ ਰਿਹਾ ਵ', ਪਹਿਲਾਂ ਤਾਂ ਇਸ ਤਰ੍ਹਾਂ ਨਹੀਂ ਸੀ। ਹੁਣ ਕਿਉਂ ਇਸ ਤਰ੍ਹਾਂ ਹੁੰਦਾ ਪਿਆ, ਇਹ ਪਹਿਲੇ ਕੁਛ ਸਾਲ ਪਹਿਲੇ, ਨਾਰਮਲ ਬਰਸਾਤਾ, ਨਾਰਮਲ ਸਰਦੀਆਂ, ਨੋਰਮਲ ਗਰਮੀਆਂ ਆਉਂਦੀਆਂ ਸਨ। ਇਹ ਤੇ ਹੁਣ ਸਰਦੀਆਂ ਤੇ' ਵੀ ਬਰਸਾਤਾਂ ਆਉਂਦੀਆਂ ਨੇ, ਬੜਾ ਅਜੀਬ ਹੋ ਗਿਆ ਤੇ ਅਸੀਂ ਆਪਣੇ ਬੱਚਿਆਂ ਨੂੰ ਵੀ ਨਹੀਂ ਐਕਸਪਲੇਨ ਕਰ ਸਕਦੇ, ਹਾਂ ਕਿ ਇਸ ਤਰ੍ਹਾਂ ਕਿਉਂ ਹੁੰਦਾ ਪਿਆ ਕਿਉਂਕਿ ਕਦੀ ਅੱਜ ਤੱਕ, ਸਰਦੀਆਂ ਤੇ ਬਾਰਿਸ਼ ਵੇਖ ਹੀ ਨਹੀਂ ਸੀ। ਤੇ ਹੁਣ ਜਦ ਬਾਰਿਸ਼ ਦਾ ਮੌਸਮ ਏ, ਤੇ ਗਰਮੀ ਪੈਂਦੀ ਪਈ ਹੈ।
ਹਾਂਜੀ, ਇਹ ਵੀ ਪਤਾ ਕੀ ਇਹਦਾ ਰੀਜ਼ਨ ਮੇਨ, ਜਿਦਾਂ ਪੇੜਾਂ ਦੀ ਕਟਿੰਗ ਵਗੈਰਾ ਹੋ ਰਹੀ ਹੈ ਤੇ' ਉਹਦੇ ਨਾਲ ਵੀ, ਬਹੁਤ ਫ਼ਰਕ ਪੈ ਰਿਹਾ ਪੇੜੇ ਕੱਟੀ ਜਾ ਰਹੇ ਹੈ, ਔਰ ਹਵਾ ਓਦਾਂ ਦੀ ਹੈਗੀ ਨੀ ਹੈ ਸਾਫ਼ ਵਗੈਰਾ ਕੁੱਛ
ਹਾਂਜੀ-ਹਾਂਜੀ, ਬਿਲਕੁਲ ਮੈਂ ਤੁਹਾਡੀ ਗੱਲ ਨਾਲ ਸਹਿਮਤ ਆ। ਏ ਆਪਣਾ ਜੇੜਾ ਯਾ ਪੇੜ ਕੱਟੀ ਜਾ ਰਹੇ ਨੇ, ਫੋਰਸਟ ਪੂਰੇ ਕੱਟੀ ਜਾ ਰਹੇ ਨੇ, ਹਵਾ ਬੋਤ ਤੇ ਆਪਣਾ ਜੇੜਾ ਪੇੜ ਦੇ ਨਾਲ-ਨਾਲ ਜੇੜਾ ਪੋਲਿਊਸ਼ਨ ਏ ਇਤਨਾਂ ਗੱਡੀਆਂ ਦਾ ਪੋਲਿਊਸ਼ਨ ਦਿੱਲੀ ਤੇ ਵੇਖ ਯਾਂ ਨਾ ਬੰਦਾ ਸਾਹ ਵੀ ਨੀ ਲੈ ਸਕ ਰੇਹਾ ਸਾਹ ਹਾਂ ਤੇ ਓ ਤੇ ਹੁਣ ਓਨਾਂ ਨੂੰ ਬੋਲਦੇ ਪਏ ਨੇ ਕਿ ਜੋ ਆਕਸੀਜਨ ਨੇ ਓਵੀ ਤਾਨੂੰ ਸਿਲੰਡਰ ਲੈਣੇ ਪੈ ਸਨ ਕੁਛ ਸਾਲਾਂ ਤੇ, ਤੇ ਤੇ ਮਤਲਬ ਹਰਿਆਲੀ ਨੀ ਰਹੀ ਸਾਹ ਲੈਣ ਨੂੰ ਈ ਨੀ ਰੇਯਾ
ਹਰਿਆਲੀ ਵੀ ਹਾਂਜੀ, ਓ ਵੀ ਨੀ ਐ ਨਾਲੇ ਹੁਣ ਜਿੱਦਾਂ ਤੁਸੀਂ ਦੇਖਿਆ ਹੈਗਾ ਤੇ ਫਲੋਰ ਏਨੇ ਬਣ ਗਏ ਐ ਔਰ ਏਨੇ ਫਲੋਰਾਂ ਚ ਸਭ ਆਪਣੇ ਰੂਮ ਚ' ਆਪਣੇ-ਆਪਣੇ ਏਸੀ ਲਗਾਏ ਏ। ਓ ਏਸੀ ਦਾ ਵਟੀਨਲੇਸ਼ਨ ਤੇ ਚਾਹੀਦਾ ਏ ਨਾ ਓ ਓਨਾਂ ਨੇ ਏਸੀ ਦੀ ਹਵਾ ਨੀ ਜ ਜਦ ਹੁਣ ਬਾਰ ਕਰਦੇ ਆ ਤੇ ਓ ਏਕ ਆਪਣੀ ਏਕ ਲੇਅਰ ਬਣ ਗਈ ਓਨਾਂ ਦੀ ਤੇ ਉਦੇ ਨਾਲ ਹਵਾ ਹੀ ਨੀ ਹੋ ਰਹੀ ਇਕਦਮ
ਬਿਲਕੁਲ ਹਾਂ ਬਿਲਕੁਲ-ਬਿਲਕੁਲ ਏਸੀ-ਏਸੀ ਨੇ ਤੇ ਬੋਤ ਇੰਪੈਕਟ ਪਾ ਦਿੱਤਾ ਵੇ ਫੋਰ ਐਗਜ਼ਾਮਪਲ ਮੈਂ ਕੁਛ ਸਾਲ ਪੈਲੇ ਜਿੱਥੇ ਅਸੀਂ ਤੀਰਥ ਅ ਯਾ ਆਪਣੇ ਜਾਂਦੇ ਸੀ ਅੰਮ੍ਰਿਤਸਰ ਹੋ ਗਿਆ ਜਾਂ ਕਿਤਨਾ ਮੌਸਮ ਅੱਛਾ ਲੱਗਦਾ ਸੀ। ਹੁਣ ਉੱਧਰ ਵੀ ਇਤਨੀ ਗਰਮੀ ਪਸੀਨੇ, ਸਰਦੀਆਂ ਵਿੱਚ ਵੀ ਪਸੀਨੇ, ਪੂਰੇ ਏ ਸੀ ਦੇ ਕਾਰਨ ਹੁੰਦਾ ਪਿਆ। ਪੈਲੇ ਉੱਧਰ ਏ ਸੀ ਨੀ ਸਨ ਏਨੇ ਹੁਣ ਹੁਣ ਜੇੜੇ ਆਪਣੀ ਸਰਾਵਾਂ ਹੋ ਗਈਆਂ। ਛੋਟੀ ਜਿਹੀ ਇਗਜਾਮਪਲ ਸਰਾਵਾਂ ਹੋ ਗਈਆਂ। ਹਰੇਕ ਸਰਾਵਾਂ ਤੇ ਏ ਸੀ ਓ ਫਿਰ ਮੌਸਮ ਤੇ ਤੁਸੀਂ ਦੇਖੋ ਨਾ ਇਨਸਾਨ ਤੇ ਇਤਨਾ ਇੰਪੈਕਟ ਪੈਂਦਾ ਪਿਆ। ਮੌਸਮ ਤੇ ਕਿਤਨਾ, ਹੁਣ ਮੌਸਮ ਤੇ ਆਪਣਾ ਨੇਚਰ ਏ ਕਿਤਨਾ ਇੰਪੈਕਟ ਪੈਂਦਾ ਪਿਆ ਮੌਸਮ
ਅਸੀਂ ਤੇ ਹੁਣੇ ਰੀਸੈਂਟਲੀ ਹੁਣੇ ਛੁੱਟੀਆਂ ਚ ਗਏ ਸੀ ਹਿਮਾਚਲ ਸਾਈਡ ਓਥੇ ਵੀ ਤੁਸੀਂ ਮੰਨੋਗੇ ਨੀ ਤੇ ਏਨਾ ਅੱਛਾ ਠੰਡਾ ਹੁੰਦਾ ਏ। ਪਰ ਓਥੇ ਵੀ ਗਰਮੀ, ਹੋਮਸ ਔਦਾ ਹੀ, ਓਥੇ ਵੀ ਨੀ ਠੰਡਾ ਲੱਗ ਰਿਹਾ ਸੀਗਾ।
ਹਾਂਜੀ, ਕਦੀ-ਕਦੀ ਏਹ ਦੇਖ ਕੇ ਡਰ ਜੇਹਾ ਲੱਗਦਾ ਏ ਨਾ। ਕਿ ਜੋ ਅਸੀਂ ਦੇਖਿਆ ਆਪਣੀ ਲਾਈਫ ਤੇ ਅਸੀਂ ਬੱਚਿਆਂ ਨੂੰ ਦਿਖਾਈ ਨੀ ਸਕ ਰਹੇ। ਇੱਕਦਮ ਜੇੜਾ ਜੋ ਆਪਣਾ ਮੌਸਮ, ਜੇੜਾ ਹਰਿਆਲੀ ਓ ਅਸੀਂ ਬੱਚਿਆਂ ਨੂੰ ਐਕਸਪਲੇਨ ਈ ਨੀ ਕਰ ਸਕਦੇ ਕਿ ਅਸੀਂ ਕੀ ਦੇਖਿਆ ਵੇ ਤੇ ਬਿਲਕੁਲ ਮੈਂ ਤੁਹਾਡੀ ਗੱਲ ਨਾਲ ਸਹਿਮਤ ਆ। ਬਿਲਕੁਲ ਤੇ ਆਪਣਾ ਜੇੜਾ ਵੇ ਮਾਏ ਬਰਫ਼ਾਂ ਦਾ, ਸਮੁੰਦਰ ਦਾ ਵੀ ਇੰਪੈਕਟ ਆਂਦਾ ਪਿਆ। ਤੇ ਮੌਸਮ ਤੇ ਬੋਤ ਪੋਲੂਸ਼ਨ ਦਾ ਤੇ‌ ਗਲੇਸ਼ੀਅਰ ਪਿਘਲਦੇ ਪਏ ਨੇ।
ਪੇ ਗੱਲਦੇ ਪਏ, ਮੇਨ ਗਲੇਸ਼ੀਅਰ ਦੇ ਨਾਲ ਹੀ ਗਲੋਬਲ ਦੇ ਨਾਲ ਨਾ, ਇਹ ਸਾਰਾ ਵੈਦਰ ਸਭ ਕੁਛ ਹੋ ਰਿਹਾ।
ਹਾਂਜੀ-ਹਾਂਜੀ।
ਓਈ ਨਾ ਸਾਨੂੰ ਪੇੜ ਵਗੈਰਾ ਲਗਾਣੇ ਚਾਈ ਦੇ ਹੁਣ ਤੁਸੀਂ ਯੂਰੋਪ ਦੀ ਦੇਖੀ ਹੋਏਗੀ ਨਿਊਜ਼ ਵਗੈਰਾ, ਹੁਣ ਓਥੇ ਪੇੜ ਦੀ ਕਟਿੰਗ ਇੰਨੀ ਜ਼ਿਆਦਾ ਹੋ ਗਈ ਏ ਕਿ, ਉੱਥੇ ਦੇ ਜਿਹੜੇ ਪੀਪਲ ਐ ਨਾ, ਸਰਵਾਈਵ ਨਹੀਂ ਕਰ ਪਾ ਰਹੇ।
ਅੱਛਾ, ਅੱਛਾ-ਅੱਛਾ, ਅੱਛਾ।
ਕੇ ਉਹਨਾ ਦੇ ਕੀ ਵੀਲਸ-ਟਾਇਰ ਵਗੈਰਾ, ਸਬ ਰੋਡ ਤੇ ਚਿਪਕ ਰਹੇ ਆ। ਬਹੁਤ ਬੁਰਾ ਹਾਲ ਹੈ, ਉੱਥੇ ਤੇ ਗੌਰਮੈਂਟ ਨੇ, ਇੱਥੇ ਤੇ ਕੀ, ਪੂਰਾ ਵਾਟਰ ਸਪ੍ਰੇ ਕਰਵਾ ਰਹੇ ਆ, ਉਹ ਲੋਕ। ਕਿ ਥੋੜਾ ਤਾ ਠੰਡਾ ਰਹੇ, ਇੰਨੀ ਜ਼ਿਆਦਾ ਇੰਨੀ ਗਰਮੀ ਹੋ ਗਈ ਐ, ਹੀਟ ਵੇੇਵ ਵਗੈਰਾ ਨਾ ਬਹੁਤ ਹੋ ਰਿਹਾ।
ਅੱਛਾ! ਮੈਂ, ਵੇਖਿਆ ਬੱਚਿਆਂ ਨੂੰ ਸਿਖਾਉਂਦੇ ਇੱਕ ਜਗ੍ਹਾ ਕਿਥੇ ਮੀ, ਸੋਸ਼ਲ ਮੀਡੀਆ 'ਤੇ ਗਈ ਮੈਂ। ਉੱਧਰ ਕੀ ਉਹਨਾਂ ਨੇ ਕੀਤਾ, ਗਰੁੱਪਸ ਨੇ। ਮਤਲਬ ਸਾਨੂੰ, ਅ ਮੌਸਮ ਵਾਸਤੇ ਕੁਝ ਆਪਣਾ ਹੱਥ ਅੱਗੇ ਵਧਾਣਾ ਚਾਹੀਦਾ। ਉਹਨਾਂ ਨੇ ਕੀ, ਕੀ ਤਾਂ ਮਿੱਟੀ ਦਾ ਪੂਰਾ ਬੋਰਾ ਭਰਕੇ ਲੈਕੇ ਆਏ, ਮਿੱਟੀ ਦੇ ਬੌਲ ਜੇ ਬਣਾਏ। ਛੋਟੇ ਬੌਲ ਨਹੀਂ ਹੋਂਦੇ, ਇੱਕ-ਇੱਕ ਬੌਲ ਵਿੱਚ ਉਹਨਾਂ ਨੇ ਸੀਡਸ ਪਾਏ। ਤੇ ਉਹ ਬੌਲ ਪੂਰੇ ਜਾਕੇ ਫੌਰਮਸ ਤੇ ਜੰਗਲ 'ਤੇ ਉਡਾਏ ਮੋਟਰਸਾਈਕਲ 'ਤੇ। ਕਿ ਜਿਧਰ-ਜਿਧਰ, ਬੌਲ ਗਿਰਨ ਉੱਥੇ ਪੇੜ ਉੱਗੇ। ਮੈਂ ਇਸ ਤਰ੍ਹਾਂ ਦਾ ਮ, ਮੈਂ ਇਸ ਤਰ੍ਹਾਂ ਦਾ ਵੇਖਿਆ ਮਤਲਬ, ਉਸਦੇ ਨਾਲ ਮੌਸਮ, ਫਿਰ ਇਸਰਾ ਸਾਨੂੰ ਆਪੇ ਕਦਮ ਉਠਾਣਾ ਪਏਗਾ। ਜਿਹਦੇ ਨਾਲ ਕਿ ਮੌਸਮ, ਮੌਸਮ ਥੋੜਾ ਬਦਲੇ, ਇੱਕ-ਦੋ ਸਾਲਾ ਵਿੱਚ ਜ ਕਾਫੀ, ਅ ਅਸੀਂ ਖੁਦ ਆਪਣੇ ਘਰੋ ਕੀਤਾ ਨਾ ਜ਼ਰੂਰ ਫ਼ਰਕ ਪਏਗਾ।
ਪੈਂਦਾ ਏ, ਹੁਣ ਮੈਂ ਵੀ ਆਪਣੇ ਛੱਤ ਤੇ ਲਗਾਏ ਹੋਏ ਆ। ਪਲਾਂਟ ਵਗੈਰਾ, ਹੂੰ, ਜਿੰਨਾ ਅਸੀਂ ਕਰ ਸਕਦੇ ਆ ਓਨੇ ਅਸੀਂ ਪਲਾਂਟ ਵਗੈਰਾ ਜਿੱਦਾਂ ਇਹ ਅਸੀਂ ਛੋਟੇ-ਛੋਟੇ ਲਗਾਏ ਹੋਏ ਆ, ਕਿ ਥੋੜ੍ਹੀ ਦੇ ਘਰ ਦੇ ਅੰਦਰ ਹਰਿਆਲੀ ਰਹੇ।
ਹਾਂਜੀ, ਬਹੁਤ ਅੱਛੀ ਗੱਲ ਏ, ਬਹੁਤ ਅੱਛ ਗੱਲ ਏ, ਮੈਨੂੰ ਵੀ ਸ਼ੌਂਕ ਏ, ਮੈਂ ਵੀ ਪਲਾਂਟਿੰਗ ਮੇਰੇ ਹਸਬੈਂਡ ਕਰਦੇ ਨੇ। ਗੈਲਰੀ 'ਤੇ ਬਾਹਰ ਬਾਲਕਨੀ ਤੇ, ਬਹੁਤ ਅੱਛਾ ਲੱਗਦਾ।
ਹਾਂ, ਮੈਂ ਤੇ ਉੱਥੇ ਟੈਰਿਸ ਤੇ ਹੀ ਰੱਖੇ ਹੋਏ ਪਲਾਂਟਸ ਵਗੈਰਾ, ਕੋਈ ਸੀਜਨਲ ਸਬਜ਼ੀ ਜ ਦਾਂ ਆਂਦੀ ਏ, ਉਹ ਲਗਾ ਲੇਂਨੇ ਆ, ਯਾ ਥੋੜੇ ਸ਼ੋ ਪਲਾਂਟ ਹੋਗੇ।
ਹੂੰ, ਟੈਰਿਸ ਤੇ ਵੀ ਮੈਨੂੰ ਮੈਂ ਹਾਲੀ ਕੀਤਾ ਨੀ, ਤੁਹਾਨੂੰ ਦੇਖਕੇ ਮੇਰਾ ਵੀ ਦਿਲ ਹੋ ਰਿ ਮੈਂ ਵੀ ਟੈਰਿਸ ਤੇ ਕੋਸ਼ਿਸ਼ ਕਰਾਂਗੀ ਕਰਨ ਦੀ, ਪਲਾਂਟਿੰਗ।
ਮੇਨ ਪਤਾ ਏ, ਹਾਂ, ਮੇਨ ਹੈਗਾ ਕਿ ਅਸੀਂ ਘਰ ਦੀ ਅਪਨੀ ਪੂਰੀ ਬਿਨਾਂ ਦਵਾਈਆਂ ਦੇ, ਬਿਨਾਂ ਅਸੀਂ ਵੈਜੀਟੇਬਲ ਔਰਗੈਨਿਕ ਖਾ ਸਕਦੇ ਨਹੀ ਤੇ ਅੱਜ ਅੱਜ-ਕਲ ਤੇ ਬਾਹਰ ਇੰਨੀ ਜਿਆਦਾ ਓਦਾਂ ਦੀ ਆ ਰਹੀ ਆ ਨਾ ਕਿ ਖਾਣ'ਚ ਹੀ ਥੋੜਾ, ਓ ਓਦਾਂ ਲੱਗਦੈ।
ਬਹੁਤ ਅੱਛੀ ਗੱਲ ਏ, ਹਾਂ, ਤੇ ਮੌਸਮ ਦਾ ਵੀ ਉੱਥੇ, ਜਿਹੜਾ ਵੇ ਓਹ ਵੀ ਬਾਰਿਸ਼ ਪੈਂਦੀ ਆ, ਜਿਸ ਤਰ੍ਹਾਂ ਜਿਸ ਤਰ੍ਹਾਂ ਹੁੰਦੈ ਆਪੇ, ਪੇੜ ਵੀ ਅੱਗੇ ਆਪੇ ਈ ਉੱਗਦੇ ਨੇ, ਉਸ ਤਰ੍ਹਾਂ ਅੱਛਾ ਹੁਣ ਵੀ ਜਿਵੇਂ ਮੌਸਮ, ਬਾਰਿਸ਼ ਦਾ ਮੌਸਮ ਏ, ਤੇ ਤੁਸੀਂ ਗਰਮੀਆਂ ਤੇ ਫੇਰ ਉਹ ਪੇੜਾਂ ਨੂੰ ਕਿਸ ਤਰ੍ਹਾਂ ਸੰਭਾਲ
ਗਰਮੀ, ਅੱਜ-ਕੱਲ ਇਹ ਨੈੱਟ ਆਂਦੀ ਆ ਨਾ, ਗ੍ਰੀਨ ਕਲਰ ਦੀ ਆਂਦੀ ਐ, ਤੇ ਉਹ ਉਹਦੇ ਨਾਲ ਮੈਂ ਕਵਰ ਕੀਤਾ ਹੋਇਆ। ਹਾਂਜੀ, ਕਿਉਂਕਿ ਗਰਮੀ'ਚ ਥੋੜ੍ਹਾ ਉਹ ਹੋ ਜਾਂਦਾ ਉਹਨਾਂ ਨੂੰ। ਸੇਕ ਨਾ ਜ਼ਿਆਦਾ ਪੈ ਜਾਂਦਾ ਐ, ਤੇ ਉਹ ਕਵਰ ਕਰਨੇ ਜ਼ਰੂਰੀ ਹੇਗੇ।
ਅੱਛਾ, ਉਹ ਮੈਂ ਨਹੀਂ ਕਰਕੇ ਕਰਨੀ, ਤਾਂ ਕਰਕੇ ਮੈਂ ਟੈਰਿਸ ਨੀ ਕੀਤਾ, ਉਹ ਆਈਡੀਆ ਥੋੜ੍ਹਾ ਬਹੁਤ ਅੱਛਾ ਗ੍ਰੀਨ
ਨਹੀਂ, ਅਸੀਂ ਤੇ ਮੋਸਟਲੀ ਸਭ ਇਏਦਾਂ ਹੀ ਕਰਦੇ, ਗ੍ਰੀਨ ਕਲਰ ਦੀ ਨੈਟ ਅੱਜ ਕਲ ਆਉਂਦੀ ਹੈ, ਕਿੰਨੀ ਜ਼ਿਆਦਾ ਉਹ ਹੋ ਰਹੀ ਹੈ ਤੇ ਉਹੀ, ਨੈਟ ਹੀ ਸਹੀ ਹੈ ਥੋੜ੍ਹੀ ਹਵਾ ਵੀ ਆਉਂਦੀ ਰਹਿੰਦੀ ਹੈ, ਔਰ ਥੋੜੀ ਧੁੱਪ ਵੀ ਲੱਗਦੀ ਰਹਿੰਦੀ ਹੈ ਉਹਨਾ ਨੂੰ।
ਅੱਛਾ, ਨਹੀਂ ਨਹੀਂ, ਬਹੁਤ ਅੱਛੀ ਗੱਲ ਹੈ ਇਹ।
ਕਿਉਂਕਿ ਧੋਪੀ, ਇੰਨੀ ਸਿੱਧੀ ਤਿੱਖੀ ਪੈਂਦੀ ਹੈ, ਗਰਮੀ ਇੰਨੀ ਹੈਗੀ ਹੈ। ਉਹ ਫੇਿਰ, ਸਵੇਰੇ ਸ਼ਾਮ ਪਾਣੀ ਪੈ ਜਾਂਦਾ ਹੈ, ਥੋੜ੍ਹੀ ਨੈੱਟ ਵੀ ਗਿੱਲੀ ਹੋ ਜਾਂਦੀ, ਥੋੜ੍ਹੀ ਠੰਡਕ ਰਹਿੰਦੀ ਉਹਨਾ ਨੂੰ ਮਿਲਦੀ ਹੈ।
ਹਾਂਜੀ, ਤੇ ਜੋ ਸਰਦੀਆਂ ਨੇ ਉਹ ਤੇ ਰਹੀਆਂ ਹੀ ਨਹੀਂੀ, ਜਿਹੜੀਆਂ ਠੰਡ ਜਿਹੜੀ ਆ, ਅਸਲੀ ਠੰਡ ਜਿਹੜੀ, ਉਹ ਤੇ ਰਹੀ ਨਹੀਂੀ। ਗਰਮ ਕੱਪੜੇ ਸਾਡੇ ਵੈਦਰ, ਵੈਦਰ ਦੇ ਹਿਸਾਬ ਦੇ ਨਾਲ ਗਰਮ ਕੱਪੜੇ ਤੇ ਮੈਂ ਬੋਲਣੀ ਹਾਂ, ਜੋ ਅਸੀਂ ਬਚਪਨ ਬਚ ਆਪਣੇ ਬੱਚਿਆਂ ਨੂੰ ਛੋਟੇ ਹੁੰਦੇ ਪਆਏ, ਉਹ ਅੰਦਰ ਹੀ ਪਏ ਨੇ ਕੱਢਣੇ ਹੀ ਨਹੀਂ, ਆ ਥੋੜਾ ਜਿ ਇੱਕ ਦੋ ਦਿਨ ਕੱਢਣੇੇ ਆ ਬਸ ਯੂਸ ਹੀ ਨਹੀਂ ਆੁੰਦੇ ਪਏ, ਮਤਲ ਠੰਡ ਤਾਂ ਰਹੀ ਨਹੀਂ ਬਿਲਕੁਲ
ਹੈ ਹੀ ਨਹੀ, ਲਾਸਟ ਸੀਜਨ ਵਿੱਚ
ਨਹੀਂ, ਬਿਲਕੁਲ
ਸਾਡਾ ਏਦੇਾਂ 'ਚ, ਸਵੈਟਰ ਵਗੈਰਾ ਕੱਢੇ ਸਾਲਟ ਸ਼ਾਲ ਦੇ ਨਾਲ, ਇਹਦੇ ਨਾਲ ਹੀ ਠ ਨਿਕਲ ਗਈ ਪੂਰੀ, ਹਮ, ਹਾਲੀ ਪੰਜਾਬ ਸ ਪਿੰਡ ਉੱਥੇ ਫਿਰ ਵੀ, ਹਾਂਜੀ
ਹਾਂ ਹੈ, ਉਧਰ ਹੈ ਹਾਂ, ਇਧਰ ਇਸ ਸਾਈਡ ਤੇ ਬਿਲਕੁਲ ਲੋੜ ਹੀ ਨਹੀਂੀ ਪਈ, ਮੈਂ ਹੈਰਾਨ ਹੋ ਗਈ
ਮ ਇਹਥੇ ਨਹੀਂ, ਨਹੀਂ ਇੱਥੇ ਤਾਂ ਹੈ ਹੀ ਨਹੀਂ, ਕੋਈ ਨਾ ਵੈਦਰ ਹੈ ਹੀ ਇੰਨੀ ਜਲਦੀ ਅਪ ਡਾਊਨ, ਅਪ ਡਾਊਨ ਹੋ ਰਿਹਾ ਹੈ। ਕਦੀ ਕੋਈ ਤੂੰ ਆ ਨਾ ਆ ਰਿਹਾ, ਕਦੀ
ਉਹੀ ਨਾ, ਹਾਂ, ਹਾਂ ਹਾਂਜੀ, ਬਿਲਕੁਲ ਹਾਂ।
ਸਗੋਂ ਅਸੀਂ ਇਹੀ ਸੋਚਦੇ, ਕਿ ਅਸੀਂ ਲੇਡੀਜ਼ ਤਾਂ ਚਲੋ ਘਰ ਰਹਿ ਗਈ ਪਰ ਜਿਹੜੇ ਬੰਦੇ, ਬਾਹਰ ਘੁੰਮ ਰਹੇ ਆ ਉਹ ਕਿੱਦਾਂ, ਗਰਮੀ 'ਚ ਵਿਚਾਰੇ ਘੁੰਮਦੇ ਆ ਸਭ ਇਹੀ ਸਭ ਹੈਗਾ ਹੈ, ਹੋਰ ਤੁਸੀਂ ਸੁਣਾਓ? ਹਾਂਜੀ। ਹੈਲੋ, ਹਾਂਜੀ, ਇਹ ਵੀ ਠੀਕ ਹੈ। ਅੱ